ਹੈਲੋ
ਹੈਲੋ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
ਹੋਰ ਠੀਕ ਹੋ ਜੀ ਹਾਂਜੀ ਠੀਕ ਠਾਕ ਵਧੀਆ ਜੀ
ਮੈਂ ਵੀ ਠੀਕ ਆ ਜੀ ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ ਵਧੀਆ ਠੀਕ ਠਾਕ।
ਹੋਰ ਕੀ ਕਰਦੇ ਸੀ?
ਕੁਛ ਨਹੀਂ ਬਸ ਵੇਲੀ ਸੀ।
ਅੱਛਾ
ਹਾਂਜੀ ਹੋਰ ਆਪਣੇ ਸਾਰੇ ਠੀਕ ਹੈ ਜੀ।
ਹਾਂਜੀ ਹਾਂ, ਸਾਰੇ ਵਧੀਆ।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
ਹਾਂਜੀ
ਮੈ ਕੀ ਕਰੀ ਜਾਂਦੇ ਸੀ।
ਕੁਛ ਨਹੀਂ ਬਸ ਫੋਨ ਹੀ ਵੇਖਿਆ ਆਦੀ ਸੀ ਵਿਹਲੀ ਸੀਗੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ?
ਚਾਰ ਅਚਾਰ ਪਾ ਲਿਆ ਸੀ।
ਹਾਂਜੀ ਹਾਂ ਪਾ ਲਿਆ ਸੀ ਤੁਸੀਂ ਪਾਲੇ
ਹਾਂਜੀ
ਅੱਛਾ ਕਿਵੇਂ ਪਾਉਣੇ ਹੁੰਦੇ ਤੁਸੀਂ?
ਅਸੀਂ ਪਹਿਲਾਂ ਉਹਨਾਂ ਨੂੰ ਮੁੱਲ ਲੈ ਕਰ ਲੈਣੇ ਆ ਜੀ। ਹੱਥ ਮਾਰ ਲੈਣੇ ਚੰਗੀ ਤਰ੍ਹਾਂ ਜਿਵੇਂ। ਚ ਖ਼ਰਾਬ ਹੁੰਦੀਆਂ ਨੇ ਹੁਣ ਉਸਦੀ ਛਾਂਟਾ ਛਾਂਟੀ ਕਰ ਲਾਣੇ ਆ। ਸਾਡਾ ਸ਼ਾਟੀ ਕਾਰ ਏ ਈ। ਫੇਰ ਉਹਨੂੰ ਸੰਮਾਰ ਕੇ ਅਸੀਂ ਉਹ ਕਰ ਲੈਦੇ ਹਾਂ ਨਹੀਂ ਫਿਰ ਸੁਈ ਲੈ ਕੇ ਈ ਬਰੀਕ ਤੇ ਉਹਨੂੰ ਅਸੀਂ ਵੀਚਾਲੋ ਸੀ਼ਰ ਪਾ ਦੇਂਦੇ ਆ ਜੀ। ਫੇਰ ਉਹ ਨੂੰ ਚੀਰ ਪਾ ਕੇ ਈ ਚੰਗੀ ਤਰ੍ਹਾਂ ਫੇਰ ਅਸੀਂ ਉਹਨੂੰ ਕਿਵੇਂ ਬਜ਼ਾਰੋਂ ਮਿਲ ਜਾਂਦਾ ਸਮਾਨ ਏਹੀ
ਹਾਂਜੀ
ਰਹੀ ਦੀ ਤੇ ਸੌਫ ਜੀ ਸਾਰਾ ਕੁਛ
ਹਾਂਜੀ ਹਾਂਜੀ
ਚਾਰਾ ਹੀ ਮਿਲ ਜਾਂਦੀ ਹੈ ਇਹ ਜੀ ਆਹਾਂ ਫਿਰ ਚਾਰਾ ਸਮਾਨ ਕਹਿ ਕੇ ਮਿਲ ਆਂਨੇ ਆ ਫੇਰ ਉਹ ਉਹਨੂੰ ਕੱਲੀ ਕੱਲੀ ਕਰਕੇ ਈ। ਆਪਾਂ ਉਹਨਾਂ ਚ ਪਾ ਦੇਣੇ ਆ। ਲੱਗਦਾ ਜਾਂਦਾ ਟੈਮ ਕੱਲੀ ਇਕੱਲੀ ਭਰਨ ਤੇ
ਹਾਂਜੀ
ਹਾਂਜੀ ਫੇਰ ਉਹਨੂੰ ਇਕੱਲੀ ਕ ਉਹਨੂੰ ਭਾਰ ਕੇ ਫੇਰ ਉਹਨੂੰ ਪੀਪੀ ਚ ਪਾ ਦੇਨੇ ਆ ਜੀ। ਸਰੋਂ ਦਾ ਤੇਲ ਹੀ ਸਾੜ ਕੇ ਉਹਨੂੰ ਚੰਗੀ ਤਰ੍ਹਾਂ ਕੜਾਈ ਚ ਤੇ ਪਾ ਕੇ ਇਹਦੇ ਸਾੜ ਲੈਣੇ ਆ। ਫੇਰ ਉਹ ਠੰਡਾ ਹੋਣਾ ਧਰ ਦੇਨੇ ਆ। ਉਹ ਠੰਡਾ ਹੋ ਜਾਂਦਾ ਤੇਲ। ਫੇਰ ਉਹਨੂੰ ਮਿਰਚਾਂ ਚ ਪਾ ਦੇਣੇ ਆ ਜੀ।
ਠੀਕ ਹੈ ਜੀ। ਫੇਰ ਥੋਡੇ ਖ਼ਰਾਬ ਤਾਂ ਨੀ ਹੁੰਦੀਆਂ ਜੀ।
ਨਹੀਂ ਖ਼ਰਾਬ ਨਹੀਂ ਹੁੰਦੀਆਂ ਜੀ। ਕਈ-ਕਈ ਵਾਰੀ ਜਲਦੀ ਖਾਣੀਆਂ ਹੁੰਦੀਆਂ ਨੇ।
ਹਾਂਜੀ।
ਕਈ ਵਾਰੀ ਜਲਦੀ ਖਾਣੀਆਂ ਹੁੰਦੀਆਂ ਨੇ। ਫੇਰ ਅਸੀਂ ਉਹਨੂੰ ਫੇਰ ਅਸੀਂ। ਧਰ ਕੇ। ਸਰ੍ਹੋਂ ਦਾ ਤੇਲ ਪਾ ਲਾਣੇ ਹਾਂ ਕੜਾਹੀਏ ਚ।
ਹਮ।
ਉਹਨ ਗਰਮ ਵਧੀਆ ਕੱੜ ਜਾਂਦੀ। ਜਦੋ ਚ ਵਾਸ਼ਨਾ ਜੀ ਆਣ ਲੱਗ ਜਾਂਦੀ ਹੈ। ਠੀਕ ਹੈ। ਫੇਰ ਅਸੀਂ ਉਸ ਚ ਮਿਰਚਾਂ ਤਲ ਲੇਣੇ ਆ ਸਰੋਂ ਦੇ ਤੇਲ ਚ। ਫੇਰ ਨਾ ਜੀ ਉਹ। ਭਾਵੇਂ ਉਹ ਤੁਰਤ ਕੇ ਖਾ ਲਓ। ਉਹ ਇੰਨੀ ਟੇਸਟੀ ਬਣਦੀ ਆ।
ਅੱਛਾ ਜੀ।
ਹਾਂਜੀ।
ਠੀਕ ਹੈ।
ਉਹ ਤੇ ਭਾਵੇਂ ਤੂੰ। ਉਹਦੀ ਥਲੋ ਖਾ ਲਈ। ਬਹੁਤ ਵਧੀਆ ਮਿਰਚ ਬਣਦੀ ਉਹ ਖ਼ਰਾਬ ਤਾਂ ਛੇਤੀ ਹੁੰਦੀ ਆ ਉਹ ਮਿਰਚ।
ਅੱਛਾ।
ਹਾਂਜੀ-ਹਾਂਜੀ ਸਾਰੇ ਕਲਗੀ। ਵੀਹ ਕੁ ਦਿਨ ਕੱਟਦੀ ਹੈ। ਉਹ ਮਿਰਚ ਤਾਂ।
ਠੀਕ ਹੈ, ਠੀਕ ਹੈ ਜੀ।
ਹੋਰ ਆਪਾਂ ਕਿਵੇਂ ਪਾਂਦੇ ਹਾਂ ਜੀ?
ਅਸੀਂ ਵੀ ਐਵੇਂ ਈ ਪਾਉਂਣੇ ਆ ਜੀ।
ਜਿਵੇਂ ਮਿਰਚਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਂਦੇ ਹਾਂ।
ਹਾਂਜੀ।
ਫੇਰ ਧੋ ਕੇ ਸਮਾਰ ਕੇ। ਫਿਰ ਉਹਨਾਂ ਨੂੰ ਦਸ ਕੁ ਮਿੰਟ ਰੈਸਟ 'ਤੇ ਰੱਖ ਦਿੰਦੇ ਹਾਂ।
ਹਾਂਜੀ
ਫੇਰ ਉਹਨਾਂ ਨੂੰ ਮਿਰਚਾਂ ਨੂੰ ਵਿੱਚੋਂ ਪਾੜ ਲੈਂਦੇ ਹਾਂ। ਜਿਵੇਂ ਤੁਸੀਂ ਸੂਈ ਨਾਲ ਪਾੜਦੇ ਹੋ ਸੀ ਵੀ ਉਵੇਂ। ਫਿਰ ਜਿਵੇਂ ਕਲੌਜੀ ਸੌਂਫ ਤੇ ਧਨੀਆ ਹੋ ਗਿਆ। ਸਰ੍ਹੋਂ ਹੋ ਗਈ। ਇਹਨਾਂ ਨਾਲ ਵਿੱਚੋਂ ਭਰ ਲੈਂਨੇ ਆ।
ਹਾਂ।
ਫੇਰ ਇੱਕ ਭਾਂਡੇ ਤੇ ਸਿਰਕਾ ਥੋੜ੍ਹਾ ਜਿਹਾ ਗਰਮ ਕਰਕੇ। ਉਹ ਈਮਲੀ ਕੁਲ ਕੇ ਉਹਨੂੰ ਸਾਰੇ ਨੂੰ ਅਹ ਮਿਕਸ ਕਰ ਦਿੰਦੇ ਹਾਂ। ਤੇ ਵਿੱਚ ਥੋੜਾ ਜ ਸਰੋ ਦਾ ਤੇਲ ਪਾ ਲੈਂਦੇ ਹਾਂ। ਨਹੀਂ।
ਹਾਂਜੀ।
ਉਹਦੇ ਨਾਲ ਵਧੀਆ ਖੱਟੀਆਂ ਮਿੱਠੀਆਂ ਬਣ ਜਾਂਦੀਆਂ ਨੇ।
ਹਾਂਜੀ। ਤੇ ਕਿੰਨੇ ਕੁ ਦਿਨਾਂ ਚ ਬਣ ਜਾਂਦੇ ਨ
ਜੀ ਹਾਂਜੀ ਹਾਂਜੀ
ਪਰ ਕਿੰਨੇ ਕੁ ਦਿਨਾਂ ਚ ਬਣ ਜਾਈ
ਬਸ ਚਾਰ ਪੰਜ ਕੁ ਦਿਨਾਂ ਚ ਬਣ ਜਾਂਦੀਆਂ ਨੇ
ਠੀਕ ਠੀਕ ਹੈ ਜੀ ਫਿਰ ਧੋਂਦੇ ਵੀ ਹੋ ਤੁਸੀ, ਮਿਰਚਾਂ ਨੂੰ ਤਾਂ ਧੋਂਦੇ ਨੀ ਹੈਗੇ ਆ ਹੈਲੋ ਹੈਲੋ ਹੈਲੋ ਹੈਲੋ